ਹੈਲੋ। ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਵੀ ਲਡੀ ਹੈਲੋ। ਸਤਿ ਸ਼੍ਰੀ ਅਕਾਲ। ਹਾਂਜੀ-ਹਾਂਜੀ ਵਧੀਆ ਜੀ। ਵਧੀਆ-ਵਧੀਆ।
ਹਾਂਜੀ-ਹਾਂਜੀ। ਬਸ ਕੁਛ ਨੀ, ਬੇਟੀੇ ਸ਼ਾਦੀ ਕਰਨੀ ਹੈ। ਤੇ, ਉਹਦੀ ਬੱਸ ਸ਼ੋਪਿੰਗ- ਸ਼ੂਪਿੰਗ ਕਰਨੀ ਉਹਦੀ ਟੈਂਸ਼ਨ ਪਈ। ਕਿੱਥੋਂ ਕਰੀਏ, ਕਿੱਥੋਂ ਨਾ ਕਰੀਏ। ਆਉਣਾ- ਜਾਣਾ ਨਾ ਮਤਲਬ ਕਿੱਥੋਂ ਚੀਜ਼ ਵਧੀਆ, ਮਿਲ ਜਾਏਗੀ। ਇਹ ਤੁਹਾਨੂੰ, ਪਤਾ ਚੀਜ਼ਾਂ ਆ ਬਾਰ-ਬਾਰ ਤੇ ਦੇਨੀ ਹੁੰਦੀਆਂ ਇਹ ਹਨਾ। ਹਾਂਜੀ ਇੱਕੋ ਵਾਰੀੀ ਚੀਜ਼ ਬਸ ਕਦੀ ਕਹਿ ਰਹੀ ਹੋ ਲੁਧਿਆਣਾੋ ਸ਼ੋਪਿੰਗ ਕਰਾ ਦੋ ਕਦੀ ਕਹਿ ਰਹੀ ਗਵਾੜੇ ਸ਼ੋਪਿੰਗ ਕਰਾ ਦੋ ਮੈਂ ਕਿਹਾ ਚਲੋ ਦੇਖਦੇ ਹ ਮੈਂ ਕਿਹਾ ਅਡਵਾਈਸ ਲੈ ਲਾਇਏ ਕਿਸੇ ਦੀ ਪੁੱਛਦੇ ਹਾਂ ਕਿੱਥੋਂ ਮਤਲਬ ਚੀਜ਼ ਵਧੀਆ ਮਿਲਦੀ ਹੈਨਾ
ਸਾਡੇ ਲਾਇਕ ਸੇਵਾ
ਹਾਂਜੀ-ਹਾਂਜੀ, ਨਹੀਂ-ਨਹੀਂ, ਬਸ ਐਡਵਾਈਜ਼ ਹੀ ਦੇ ਦੋ। ਸਲਾਹ ਦੇ ਦੋ।
ਅੱਛਾ-ਅੱਛਾ, ਅੱਛਾ।
ਹਾਂਜੀ।
ਦੇਖੋ, ਜੇ, ਅ ਸ਼ੋਪਿੰਗ ਕਰਨੀ ਹੈ, ਤੁਸੀਂ? ਕੱਪੜੇ ਦਿੱਤੇ ਏ, ਬਾਲਾ ਮਾਰਕੀਟ ਠੀਕ ਰਹੇਗੀ।
ਅੱਛਾ ਜੀ।
ਹਾਂ, ਹੋਲਸੇਲ ਦੀ ਮਾਰਕੀਟ ਹੈਗੀ ਹੈ।
ਅੱਛਾ ਜੀ।
ਹਾਂ, ਕੁੱਛ ਅਸੀਂ ਇੱਥੋਂ ਲਿਆ ਸੀ। ਕੁਝ ਦਿੱਲੀਓ ਲਿਆ ਸੀ।
ਠੀਕ ਹੈ-ਠੀਕ ਹੈ ਹਾਂਜੀ।
ਹਾਂ ਲਹਿੰਗੇ ਵਗੈਰਾ ਜੇ ਉਹ ਵੱਡੇ ਵੱਡੇ ਸ਼ੋਰੂਮ ਹੈਗੇ ਨੇ ਉੱਥੇ
ਹਾਂਜੀ ਹਾਂਜੀ
ਤੇ ਬਾਕੀ ਭਾਂਡਾ ਜਿਹੜਾ ਹੈ ਉਹ ਜਿੱਥੇ ਬਣਦਾ ਹੈਗਾ ਜਗਾਧਰੀ
ਹਾਂਜੀ ਹਾਂਜੀ
ਅਸੀਂ ਭਾਂਡਾ ਉਥੋਂ ਲਿਆ ਸਾਰਾ ਹਾਂ ਸਾਰਾ ਹੋਲਸੇਲ ਰੇਟ ਹੈ ਨਾ
ਹਾਂਜੀ ਹਾਂਜੀ ਹੋਰ ਸੇਲ ਦੀਆਂ ਦੁਕਾਨਾਂ
ਸਾਰਾ ਹੋਲਸੇਲ ਰੇਟ ਹੈ ਜਗਾਦਰੀ।
ਹਾਂਜੀ ਹਾਂਜੀ
ਹਾਂ ਉੱਥੇ ਸਾਰਾ ਸਾਰਾ ਭਾਂਡਾ ਅਸੀ ਜਗਾਦਰੀਓ ਲਿਆ ਸੀ।
ਹਾਂਜੀ ਗੋਲਡ ਹੀ ਬੜਾ ਮਹਿੰਗਾ ਹੋ ਗਿਆ ਹੱਥ ਨੀ ਲੱਗਦਾ ਪਿਆ ਗੋਲਡ ਨੂੰ।
ਹਾਜੀ ਗੋਲਡ ਗੋਲਡ ਤੇ ਬਹੁਤ ਮਹਿੰਗਾ ਜੀ ਗੋਲਡ ਤੇ ਚਲੋ ਸਾਨੂੰ ਨੀ ਨੀ ਪੇਜੀ ਗੋਲਡ ਕਿਉਂਕਿ ਮੈਂ ਪਹਿਲਾਂ ਹੀ ਬਣਵਾ ਕੇ ਰੱਖਿਆ ਹੋਇਆ ਸੀ।
ਅੱਛਾ ਅੱਛਾ ਹਾਂਜੀ। ਚਲੋ ਇਹ ਵੀ ਵਧੀਆ ਸਗੋਂ ਪਹਿਲੇ ਸਲੀਪ ਹੋ ਜਾਂਦਾ ਨਾ। ਹਾਂਜੀ ਹਾਂਜੀ, ਬਸ ਬਸ।
ਹਾਂ, ਬਾਕੀ ਤੇ ਖਾਣਾ ਪੀਣਾ ਭਾਂਡਾ ਟੀਂਡਾ ਇਹ ਕੱਪੜੇ ਕੁਪੜੇ ਤੇ ਹੋ ਜਾਂਦੇ ਨੇ ਮੇਨ ਗੋਲਡ ਕਿਉਂਕਿ ਮਹਿੰਗਾ ਆਈਟਮ ਹੁੰਦੀ ਹੈ ਦਸ ਬਾਰਾਂ ਲੱਖ ਰੁਪਏ ਦੀ ਹਮ ਉਹ ਬੰਦਾ ਥੋੜਾ ਥੋੜਾ ਕਰਕੇ ਪਹਿਲਾਂ ਹੀ ਬਣਾ ਲੈ ਤੇ ਠੀਕ ਰਹਿੰਦਾ ਜੀ
ਹਾਂਜੀ ਨਹੀਂ ਬਣਾਇਆ ਤੇ ਹੈ ਤੇ ਪਰ ਤੁਹਾਨੂੰ ਪਤਾ ਬੱਚੇ ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਹਿਸਾਬ ਨਾਲ ਕਹਿੰਦੇ ਇਹ ਡਿਜ਼ਾਇਨ ਨੀ ਚੰਗਾ ਇਹ ਨੀ ਚੰਗਾ ਉਹ ਨ ਫੇਰ ਬਣਵਾਈ ਲੱਗਦੀ ਹੈ
ਹਹ ਸੁਨਾਰ ਸੁਨਾਰ ਫੇਿਰ ਉਹਨੂੰ ਗੁਲਾਏਗਾ ਅੱਧਾ ਪਿੱਛੋਂ ਪੀ ਜਾਏਗਾ ਸੋਨਾ
ਬਸ ਬਸ ਹਾਂਜੀ ਇਹੀ ਡਰ ਲੱਗ ਰਿਹਾ, ਮੈਂ ਤਾਂ ਬਣਵਾ ਕੇ ਤੇ ਚਲੋ ਰੱਖਿਆ ਸੀ।
ਉਹ ਤਾਂ ਕਰਦੇ ਹੀ ਨੇੇ ਜੀ ਅੱਧੀ ਹੇਰਾ ਪੇਰੀ ਕਰ ਜਾਣਗੇ ਵਿੱਚੋਂ
ਹਾਂਜੀ ਹਾਂਜੀ ਤੇ ਪਰ ਅਸੀਂ ਤੇ ਬੇਟੀ ਨੂੰ ਇਹੀ ਸਮਝਾ ਰਹੇ ਹਾਂ ਚੱਲ ਕੋਈ ਨੀ ਤੂੰ ਇਹੀ ਲੈ ਜਾ ਫਿਰ ਹਾਂ ਜਦੋਂ ਥੋੜਾ ਸਸਤਾ ਹੋਏਗਾ ਤਾਂ ਫੇਰ ਦੇਖਾਂਗੇ ਨਾ
ਹਾਂ ਨਾ ਸਮਝਾਓ ਜੀ ਸਮਝਾਓ ਕੋਹੋ ਜੀ ਆਪਣੇ ਉਹਦੇ ਸਸਾਲ ਜਾ ਕੇ ਜੋ ਮਰਜ਼ੀ ਉਹਨਾ ਨੂੰ ਕਿ ਬਈ ਮੈਨੂੰ ੲੈ ਨੀ ਮੈਨੂੰ ਦੂਜਾ ਬਣਵਾ ਦੋ। ਹੈ ਲੈ ਹਾਂ
ਹਮ ਹਮ ਹਾਂਜੀ, ਕਹਿੰਦੀ ਨਹੀਂ ਮੈਨੂੰ ਚੇਂਜ ਕਰਵਾ ਕੇ ਦੋ, ਚੇਂਜ ਕਰਵਾ ਕੇ ਦੋ ਮੈਨੂੰ ਨਹੀਂ ਅੱਛਾ ਲੱਗਾ ਡਿਜ਼ਾਈਨ ਏ ਮੈਂ ਕਿਹਾ, ਉਹਨੂੰ ਉਦੋ ਉਸ ਹਿਸਾਬ ਦੇ ਹਿਸਾਬ ਨਾਲ ਜਿਹੜੇ ਟਰੈਂਡਿੰਗ ਸੀ ਅਸੀਂ ਬਣਵਾ ਲਿਆ ਤੇ ਹੁਣ ਕੋਈ ਨੀ ਬੇਟਾ। ਤੂੰ ਇਹਨੂੰ ਟਰਾਈ ਕਰ ਮੈਂ ਕਿਹਾ ਮੈਂ ਕਿਹਾ ਨਹੀਂ ਤੇ ਸਾਨੂੰ ਤੇ ਬੋਤ ਪੈਸੇ ਪੈ ਜਾਣਗੇ, ਵਾਦੂ ਸੁਨਿਆਰੇ ਨੇ ਵੀ ਲੈਣੇ ਆ ਫਿਰ ਉਹਨੇ ਬਣਵਾਈ ਲੈਣੀ ਹੈ ਇਹ ਨਾ ਹੋਵੇ ਗੋਲਡ ਕਢ ਲਵੇ ਵਿੱਚ ਕਿੱਦਾਂ ਨਾ ਟੈਸ਼ਨ ਜਿਹੀ ਰਹਿੰਦੀ ਹੈ।
ਬਸ ਸਨਿਆਰਿਆਂ ਦਾ ਨੀ ਭਰੋਸਾ ਜੀ ਉਹ ਪਿੱਛੇ ਆਪ ਇੱਕ ਤੜਵਾਇਆ ਸੀ ਹਾਰ ਫਿਰ ਉਹ ਮੰਨਿਆ ਹੀ ਨਹੀਂ
ਹਾਂਜੀ।
ਸਮਾਨ ਤੇ ਉਹਨੇ ਤੋ ਪੂਰਾ ਕਰਤਾ ਫੇਰ ਉਹ ਤਾਂਬੇ ਦੀ ਨਿਕਲ ਜੀ ਪਾਤੀ ਉਹ ਪੂਰਾ ਕਰਤਾ ਉਹਨੂੰ ਗੋ ਹਾਰ ਨੂੰ ਤੇ ਪੂਰਾ ਭਾਰ ਤੇ ਪੂਰਾ ਕਰਤਾ ਉਹਦਾ ਉਹਨੂੰ ਮੇ ਨਹੀਂ ਇਹ ਪਹਿਲਾਂ ਹੀ ਹੈਗਾ ਸੀ ਜਿਵੇਂ ਹੈਗਾ ਸੀ ਆਪਾਂ ਤੁਹਾਨੂੰ ਉਵੇ ਦਿੱਤਾ ਐ ਯੇ ਐ ਫਲਾਨਾ ਟਿਮਕਾ
ਹਾਂਜੀ, ਉਹ ਮੰਨਦੀ ਨੀ ਆਪਣੀ ਗ਼ਲਤੀ
ਜਿਸ ਚੀਜ਼ ਦੀ ਸਾਨੂੰ ਨੌਲੇਜ ਨਾ ਹੋਵੇ, ਬਸ ਮੰਨਦੇ ਈ ਨੀ ਹੈਗੇ
ਨਹੀਂ ਉਹ ਨੀ ਮੰਨਦੇ ਹੈਗੇ, ਉਹ ਅਗੋ ਮੈਨੂੰ ਸਗੋਂ ਕਹਿ ਰਿਹਾ ਕਿ ਤੁਸੀਂ ਇਹਨੂੰ ਥੋੜਾ ਘੱਟ ਕਰਵਾ ਲਓ ਬੇਟੀ ਆ ਤੁਸੀਂ ਇੰਨਾ ਮਹਿੰਗਾ ਕੀ ਕਰਨਾ ਦੇ ਕੇ, ਮੈਂ ਕਾ ਪਤਾ ਨੀ ਕਿਉਂ ਏਦਾਂ ਕਰ ਰਿਹਾ, ਹੋਰ ਰਿੰਗਸ ਬਣਵਾ ਲੋ ਮਿਲਨੀ ਮਾਸੀ ਜਾ ਕਿੱਦਾਂ ਮੈਂ ਕਿਹਾ ਨਹੀਂ ਜੀ ਨਹੀਂ ਤੁਸੀਂ ਮੈਂ ਕਿਹਾ ਮੈਂ ਕਿਹਾ ਨਹੀਂ ਮੈਂ ਕਿਹਾ ਬੇਟੀ ਚਲੋ ਚਾਅ ਹੈ ਬੱਚੀ ਨੂੰ ਇਹ ਤਾਂ ਇੰਨੇ ਹੀ ਰਹਿਣ। ਤੇ ਓਦਾਂ ਤੁਸੀਂ ਹੋਰ ਕੋਈ ਦੱਸ ਦੋ ਕੋਈ ਸਲਿਊਸ਼ਨ ਜਿੱਦਾਂ ਨਾ ਹੋ ਸਕਦਾ ਹੋਵੇ।
ਹਾਂਜੀ-ਹਾਂਜੀ।
ਕਹਿੰਦਾ ਨਹੀਂ ਉਹ ਤਾਂ ਫਿਰ ਤੁਹਾਡੇ ਪੈਸੇ ਹੀ ਲੱਗਣਗੇ ਕਹਿੰਦਾ ਇਹਨੂੰ ਤੜਵਾਨ ਵਿੱਚ ਤੇ। ਮੇਰੀ ਬਣਵਾਈ ਵੱਖਰੀ ਲੱਗਨੀ ਐ, ਪੰਦਰਾਂ- ਵੀਹ ਹਜ਼ਾਰ ਰੁਪਇਆ ਤਾਂ ਆਪਣਾ ਐਕਸਟਰਾ ਹੀ ਮੰਗਣ ਡਿਆ।
ਹਾਂ, ਬਣਵਾਈ ਵੀ ਲੈ ਜਾਏਗਾ, ਹਾਂ ਸੋਨੇ ਦੀ ਕਾਟ ਵੀ ਮਾਰਦੇਗਾ ਵਿੱਚੋਂ।
ਹਾਂਜੀ-ਹਾਂਜੀ, ਇਹੀ ਮੈਨੂੰ ਡਰ ਟੈਸ਼ਨ ਪਈ ਇਹੀ ਡਰ ਲੱਗਾ ਮੀ
ਹਾਂਜੀ-ਹਾਂਜੀ। ਹੁਨ ਜੀ ਇਹਨਾਂ ਦਾ ਕੋਈ ਭਰੋਸਾ ਨੀ ਸੁਨਿਆਰਿਆਂ ਦੇ ਤੇ ਇਹਦੇ ਤੇ ਕਾਟ ਮਾਰਦੇ ਹੀ-ਮਾਰਦੇ ਨੇ ਜੀ।
ਹਾਂਜੀ-ਹਾਂਜੀ, ਸੁਨਿਆਰਿਆਂ ਤੇ ਕੌਣ ਵਿਸ਼ਵਾਸ ਕਰੇ ਨਹੀਂ ਕੋਈ ਕਰ ਸਕਦਾ, ਇਹਨਾਂ ਤੇ ਵਿਸ਼ਵਾਸ। ਹਾਂਜੀ, ਓਦਾਂ ਤੇ ਚਲੋ ਸਾਡਾ ਪਰਸਨਲ ਹੀ ਹੈ ਅਸੀਂ ਕਾਫ਼ੀ ਟਾਈਮ ਤੋਂ ਇਹਨਾਂ ਤੋਂ ਹੀ ਬਣਵਾ ਰਹੇ ਹਾਂ। ਪਰ ਫੇਰ ਵੀ ਨਾ ਜਦ ਹੁਣ ਟਰੱਸਟ ਜਿਹਾ ਖਤਮ ਹੋਨਦਾ ਪਿਆ, ਹੁਣ ਜਿੱਦਾਂ-ਜਿੱਦਾਂ ਗੋਲਡ ਮਹਿੰਗਾ ਹੋਣ ਡਿਆ ਨਾ। ਉਦਾ, ਹੁਣ ਕਿਉਂਕਿ ਰੋਟੀ ਦਾ ਹਰ ਕਿਸੇ ਨੇ ਖਾਣੀ ਹੈ।
ਹੂੰ-ਹੂੰ।
ਹਾਂ, ਤੇ ਇਸ ਕਰਕੇ ਨਾ ਥੋੜ੍ਹੀ ਟੈਂਨਸ਼ਨ ਜਿਹੀ ਪਈ ਹੋਈ ਹੈ, ਬਸ ਇਹੀ ਹਾਂਜੀ-ਹੂੰ, ਚਲੋ ਬਾਕੀ ਦੇਖਦੇ ਹਾਂ ਕੀ ਬਣਦਾ ਹੁੰਦਾ। ਬੱਚਿਆਂ ਦੀ ਡਿਮਾਂਡ ਵੀ ਪੂਰੀ ਕਰਨੀ ਪੈਂਦੀ ਹੈ।
ਹਾਂਜੀ-ਹਾਂਜੀ।
ਕਹਿੰਦੇ ਸਾਨੂੰ ਵੀ ਚਾਅ ਆਪਣੀ ਮੈਰਿਜ ਦਾ ਬੇਟੀ ਕਹਿ ਰਹੀ ਏ, ਮੈਨੂੰ ਵੀ ਚਾਅ ਏ ਕਹਿੰਦੀ ਆਪਣੀ ਮੈਰਿਜ ਤਾ ਇਹ ਕਿਹੜਾ ਪਾ ਪਰ ਜਾ ਕਿੱਦਾਂ ਨਾ? ਮੈਂ ਕਿਹਾ ਚਲੋ ਕਹਿੰਦੀ ਸ਼ੋਪਿੰਗ ਕਰਾਕੇ ਲਿਆਓ, ਮੈਂ ਕਿਹਾ ਸ਼ੋਪਿੰਗ ਦੇਖਦੇ ਆ ਜਿੱਥੇ ਜਲੰਧਰ ਵੱਲ ਵੀ ਸਾਈਡ।
ਕਾਫੀ ਮਤਲਬ ਹੋਲਸੇਲ ਦੀਆਂ ਦੁਕਾਨਾਂ ਹੈਗੀਆਂ। ਗਿਫਟ ਵਗੈਰਾ ਕਾਫੀ ਮਿਲ ਜਾਂਦੇ ਹੈ, ਕਹਿੰਦੀ ਨਹੀਂ ਮੈਂ ਲੁਧਿਆਣੇ ਜਾਣਾ ਸ਼ੋਪਿੰਗ ਕਰਨ ਮੈਨੂੰ ਦਿੱਲੀ ਲੈ ਜਾਓ, ਲੁੱਧਿਆਣੇ ਧਿਆਣੇ ਲੈ ਕੇ ਜਾਓ ਮੈਂ ਉਦੇ ਪਾਪਾ ਕਹਿ ਰਹੇ ਹੋ ਉਹ ਵੀ ਉਹਨਾਂ ਹੀ ਕਿਰਾਇਆ ਪੈ ਜਾਣਾ, ਸਾਨੂੰ ਮਤਲਬ ਇੱਥੋਂ ਪੰਜਾਬ ਤੋਂ ਜਾਣ ਦਾ ਕਹਿੰਦੇ ਤੂੰ ਇੱਥੇ ਦੇਖ ਲਿਆ ਜਾਂ ਕਿੱਦਾਂ ਨਾ਼ ਦੇਖੋ ਹੁਣ ਕੀ ਕਰਦੀ ਹੈ, ਫਰੈਂਡਸ ਨੇ ਆਣਾ ਫਿਰ ਉਹਨਾਂ ਦੇ ਨਾਲ ਜਾਏਗੀ। ਹਾਂਜੀ।
ਲਹਿੰਗਾ-ਵਗੈਰਾ ਆਪਣਾ ਬਣਵਾ ਰਹੇ ਹੋ, ਜਾਂ ਕਿਰਾਏ ਤੇ ਲਓਗੇ।
ਨਹੀਂ, ਲਹਿੰਗਾ ਫੇਰ ਕਿਉਂਕਿ ਪਾਣਾ ਤੇ ਹੈਨੀ ਇਨੇ ਬਾਅਦ ਚੋਂ। ਘੱਟ ਹੀ ਪਾਦੀ ਹੈ, ਬਾਕੀ ਤੈਨੂੰ ਪਤਾ ਜੀਨਸ ਟੋਪ ਹੀ ਵਗੈਰਾ ਪਾਉਦੀਆਂ। ਕੁੜੀਆਂ ਅੱਜ-ਕੱਲ ਜ਼ਿਆਦਾ ਤੇ ਉਹ ਫਿਰ ਕਹਿੰਦੀ ਮੈਨੂੰ ਤੁਸੀਂ ਰੈਂਟ ਤੇ ਹੀ ਕਰਵਾ ਦੋ। ਉਹ ਵੀ ਪੁੱਛਿਆ ਮੇਕਅਪ ਦਾ ਹਾਂਜੀ, ਸਾਰਾ ਜਿੱਦਾਂ ਪੁੱਛਿਆ ਉਹ ਵੀ
ਸੀ ਜਨ ਉਹ ਟਾਈ ਤਿੰਨ ਹਜ਼ਾਰ ਰੁਪਏ ਰੈਂਟ ਚੁੱਭਦਾ ਨੀ ਹੈਗਾ।
ਹਾਂਜੀ-ਹਾਂਜੀ, ਨਹੀਂ ਚੁੱਪ ਤਾਂ ਨਹੀਂ ਰਹਿਣ ਉਹ ਤਾਂ ਸ ਉਹ ਨੇ ਮੇਕਅਪ ਦਾ ਸਾਰਾ ਕੁਛ ਵਿੱਚ ਪਾ ਕੇ ਫੋਰਟੀ ਫਵਥਡ ਦੱਸਿਆ ਉਹਨਾਂ ਨੇ ਪਾਰਲਰ ਵਾਲਿਆਂ ਨੇ ਲਹਿੰਗੇ ਦਾ ਵਿੱਚ ਪਾ ਕੇ ਮੇਕਅਪ ਦਾ ਪਾ ਕੇ, ਸਾਰਾ ਫੋਰਟੀ ਫਾਈਵ ਥਾਓਜੇਡ, ਬਹੁਤ ਇਧਰ ਤੇ ਬਹੁਤ ਜ਼ਿਆਦਾ ਮਹਿੰਗਾਈ। ਹੋਗੀ ਐ।
ਨਹੀਂ, ਲਹਿੰਗਾ ਦੇਖੋ ਜੀ, ਰੈਂਟ ਤੇ ਦੁਖਦਾ ਨੀ ਹੈਗਾ ਇੱਕ ਵਾਰੀ ਬਣ ਗਿਆ ਭਾਰੀ ਬੜਾ ਹੁੰਦਾ। ਇੱਕੋ ਵਾਰੀ ਹੁੰਦਾ ਦੁਬਾਰਾ ਤੇ ਪੜ੍ਹਾ ਹੀ ਨੀ ਹੁੰਦਾ।
ਦੁਬਾਰਾ ਪੈਣਾ ਨੇ ਹਾਂਜੀ-ਹਾਂਜੀ, ਉਹੀ ਮੈਂ ਕਿਹਾ ਮੈਂ ਕਿਹਾ ਤੂੰ ਚੇਂਜ ਕਰੀ ਜਾ ਬਾਰ-ਥਾਰ ਜੇ ਕਰਨੇ ਆ ਤੇ ਕੋਈ ਨੀ ਆਪਾਂ ਮੈਂ ਕਿਹਾ ਰੈਂਟ ਹਾਂਜੀ ਕਿਉਂਕਿ ਕਾਫੀ ਤਾਂ ਫੰਕਸ਼ਨ ਹੋ ਜਾਂਦੇ ਮਹਿੰਦੀ ਹੋ ਜਾਣੀ ਹਲਦੀ ਹੋ ਜਾਣੀ ਫੇਰ ਉਹ ਲਗਾ ਜਾਗੂ ਵਗੈਰਾ ਲਗਾ ਲੋ ਡੀਜ਼ੇ ਨਾਈਟ ਲਗਾ ਲੋ,
ਕ ਤੋਂਗੇ ਠੀਕ ਹੈ,
ਹਾਂਜੀ-ਹਾਂਜੀ ਡੀਜ਼ੇ ਨਾਈਟ ਲਗਾ ਲੋ, ਤੇ ਕਾਫੀ ਫੰਕਸ਼ਨ ਹੋ ਜਾਂਦੇ, ਹਾਂਜੀ ਫ ਸੈਂਤ ਵਗੈਰਾ ਲਗਾ ਲੋ ਜਿਹੜੀ ਬਨਾਨ ਕੇ, ਕਰਦੇ ਆ।
ਬਿਲਕੁਲ-ਬਿਲਕੁਲ ਜੀ,
ਹਾਂਜੀ ਕਾਫੀ ਛੇ ਸੱਤ ਫੰਕਸ਼ਨ ਹੋ ਜਾਣੇ, ਫੇਰ ਨਾ ਕਿਹਾ ਤੂੰ ਕੋਈ ਨਾ ਤੂੰ ਚੇਂਜ ਕਰਕੇ ਵਿੱਚ ਸੂਟ ਪਾ ਲਿਆ।
ਹਾਂ ਤੇ ਉਹ ਚੇਂਿੰਗ ਹੁੰਦੀ ਰਹਿੰਦੀ ਹੈ ਕੋਈ
ਹਾਂਜੀ ਹਾਂਜੀ ਹਾਂ ਹਾਂ ਕਾਫੀ ਮਤਲਬ ਹੁੰਦੇ ਰਹਿੰਦੇ ਨਾ ਵਿੱਚ ਫ
ਇੱਕ ਅੱਧੇ ਫੰਕਸ਼ਨ ਚ ਭਾਰੀ ਸੂਟ ਪਾ ਲਿਆ‌
ਹਾਂਜੀ ਹਾਂਜੀ
ਹਾਂ
ਹਮ ਹਮ ਇਹਥੇ ਕ
ਲਹਿੰਗਾ ਪਾ ਲਿਆ ਹਲਕਿਆਂ ਨਾਲ
ਹਾਂਜੀ ਹਾਂਜੀ
ਹ
ਹੁਣ ਸਾਡੇ ਇਏਦਾਂ ਨਾ ਸਾਡੇ ਜਿਹੜਾ ਮਤਲਬ ਹਲਦੀ ਵਾਲਾ ਸੂਟ ਹੁੰਦਾ ਨਾ ਉਹ ਫਿਰਰ ਬਾਅਦ ਚੋਂ ਮਤਲਬ ਬੇਟੀ ਪਹਿਨਦੀ ਨੀ ਆ ਉਹ ਸੂਟ ਫਿਰ
ਨਹੀਂ ਉਹ ਸਾ ਉਹੀਓ ਸਾਡੇ ਵੀ ਉਹੀਓ ਪਹਿਨਦੀ ਨ
ਅੱਛਾ ਜੀ ਹਾਂਜੀ ਉਹ ਫੇਿਰ ਕੰਮ ਵਾਲੀ ਬਾਈ ਵਗੈਰਾ ਹੋਵੇ ਨਾ ਉਹਦੀ ਬੇਟੀ ਨੂੰ ਜਾਂ ਕੋਈ ਮਤਲਬ ਆਸ ਪੜੋਸ ਚ ਹੋਵੇ ਕੋਈ ਮਤਲਬ ਫੈਂਡ
ਨਹੀਂ ਉਹ ਤੇ ਉਹ ਨਹੀਂ ਉਹ ਨਹੀਂ ਦੇਦਾ। ਬਾਕੀ ਉਹ ਅਸੀਂ ਸੰਭਾਲ ਕੇ ਰੱਖੀ ਦਾ ਬਕਸ ਚ ਜੀ,
ਸਾਡੇ ਮਤਲਬ ਦਿੰਦੇ ਆ।
ਨਾ-ਨਾ-ਨਾ-ਨਾ, ਸਾਡੇ ਦਿੰਦੇ ਨੀ ਹੈਗੇ, ਜੀ ਸਾਡੇ ਉਹ ਹਲਦੀ ਵਾਲਾ ਸੰਭਾਲ ਕੀ ਲੱਗਦਾ ਉਹ ਉਹ ਬਲਕਿ ਕੁੜੀ ਨੂੰ ਦੇ ਦਿੰਦੇ ਬਾਈ ਕੁੜੀ ਤੂੰ ਸੰਭਾਲ ਲੇ ਠੀਕ ਹੈ, ਨੀ ਤੇ ਅਸੀਂ ਸੰਭਾਲ ਲਾਂਗੇ।
ਅੱਛਾ ਜਿਵੇ ਸਾਡੇ ਸੰਭਾਲਦੇ ਨੀ ਆ ਸਾਡੇ ਫੇਿਰ ਉਹ ਫੇਿਰਸੀਂਤਲਬ ਫੇ ਠੀਕ ਠੀਕ ਲਕੇ ਦੇਈਦਾ ਜਿੱਦ ਪਾਣਾ ਹੀ ਹੈ
ਕਿਉਂਕਿ ਉਹਦੇ ਸ਼ਗਨਾਂ ਦੀ ਮਹਿੰਦੀ ਲੱਗੀ ਹੁੰਦੀ ਹੈ ਨਾ ਜੀ ਕੋਈ ਬੰਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਕਿਹੜੀ ਜਗ੍ਹਾ ਜਾ ਰਿਹਾ ਉਸ ਸੂਟ ਨੂੰ ਪਾ ਕੇ ਫੇਰ ਉਹ ਕੱਲ ਕੋਈ ਗਲਤ ਕੰਮ ਨਾ ਹੋ ਜਾਵੇ ਕੁੜੀ ਨਾਲ ਇਸ ਕਰਕੇ ਅਸੀਂ ਉਹ ਕੋਈ ਸੂਟ ਦਿੰਦੇ ਹੀ ਨਹੀਂੀ ਕਿਸੇ ਨੂੰ
ਅੱਛਾ ਜੀ ਨਹੀਂ ਸਾਡੇ ਦੇ ਜਾਂਦੇ ਹੈ ਸਾਡੇ ਕਹਿੰਦੇ ਨਹੀਂ ਰੱਖਦੇ ਫਿਰ ਬ ਜ਼ਿਆਦਾ ਪਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਮਤਲਬ ਬੱਚੇ ਕੋਲ ਘਰ ਕੋਈ ਯੈਲੋ ਵਗੈਰਾ ਪਿਆ ਤੇ ਫਿਰ ਉਹ ਵੀ ਉਹਨੂੰ ਕਹਿੰਦੇ ਆ ਤੂੰ ਇਹੀ ਪਾ ਲੈ ਤੈਨੂੰ ਹਲਦੀ ਵਗੈਰਾ ਹੀ ਲੱਗਦੀ ਹੈ ਤੇ ਬਾਅਦ ਚ ਦੁਬਾਰਾ ਚੇਂਜ ਕਰ ਲਈ ਕਰਨਾ ਹੋਇਆ
ਨਹੀਂ ਸਾਡੇ ਤੇ ਬ੍ਰਾਹਮਣਾਂ ਚ ਸਾਡੇ ਨਾ ਤਾਂ ਜ਼ਰਾ ਇਹ ਵਹਿਮਬਾਜ਼ੀ ਜ਼ਿਆਦਾ ਹੈ ਸਾਡੇ ਜ ਉਹ ਸੂਟ ਸੰਭਾਲ ਕੇ ਰੱਖੀ ਦਾ ਅਸੀਂ ਦੇਈ ਦਾ ਹੀ ਨੀ ਹਾਂ
ਠੀਕ ਆ ਚਲੋ ਇਹ ਵੀ ਵਧੀਆ ਗੱਲ ਹੂੰ ਕਈਆਂ ਤੇ ਕਾਫ਼ੀ ਕਰਦੇ ਆ ਕੁਛ ਹਮ ਹਾਂਜੀ ਫੇਿਰ ਮਹਿੰਦੀ ਲਗਾਉਂਦੇ ਹਾਂਜੀ ਹੋਰ ਵਧੀਆ ਠੀਕ ਠਾਕ
ਔਰ ਕੀ ਕੁਝ ਖਰੀਦ ਲਿਆ ਸਮਾਨ
ਹਾਂਜੀ ਹਾਂਜੀ ਹੋਰ ਮਹਿੰਦੀ ਤੇ ਫੇਰ ਮਤਲਬ ਜਿੱਦਾਂ ਭਾਈ ਬੁਲਾਉਂਦੇ ਆ ਮਹਿੰ ਤੇੇਿਰ ਮਹਿੰ ਤੇ ਸਾਰੀਆਂ ਕੁੜੀਆਂ ਨੂੰ ਜਿਨ ਰਿਸ਼ਤੇਦਾਰਗੈ ਆਏੁੰਦੇ ਸਿਆਂ ਨੂੰ ਮਹਿੰ ਵਗੈਰਾ ਲਗਵਾਉਦੇ ਮ
ਯ ਨੱਚਣਾ ਟੱਪਣਾ ਹੁੰਦਾ ਹੈ
ਹਾਂਜੀ ਹਾਂਜੀ ਖਾਣਾ ਪੀਣਾ ਬਹੁਤ ਕਾਫੀ ਮਤਲਬ ਟਾਈਮ ਲੱਗਦਾ ਸੋਚਦੇ ਹੈ ਆਪਾਂ ਚਲੋ ਦੋ ਤਿੰਨ ਦਿਨ ਚ ਭੁਗਤ ਜੇਗਾ ਪਰ ਨਹੀਂ ਹਫ਼ਤਾ ਤਾਂ ਪੂਰਾ ਲੱਗ ਜਾਂਦਾ
ਹਫ਼ਤੇ ਦਾ ਫੰਕਸ਼ਨ ਹੈ ਜੀ ਵਿਆਹ ਦਾ ਹਫ਼ਤੇ ਦਾ ਫੰਕਸ਼ਨ ਹੈ ਜੀ
ਹਾਂਜੀ ਹਾਂਜੀ ਇੱਕ ਹਫ਼ਤੇ ਦਾ ਹੈਗਾ ਫਕ
ਹੋ ਗਈ ਜਾਗਰਣ ਹੋ ਗਿਆ
ਹਾਂਜੀ ਹਾਂਜੀ ਹਾਂਜੀ ਇੱਕ ਹਫਤਾ ਤਾਂ ਲੱਗਦਾ ਈ ਲੱਗਦਾ ਹੂੰ ਹੂੰ ਮੈਂ ਵੀ ਇਹੀ ਐਕਸਾਈਟਿਡ ਸੀਗੀ ਚਲੋ ਦੇਖਦੇ ਹਾਂ ਕਿੱਦਾਂ ਕਰਦੇ ਮ ਬੱਚਿਆਂ ਨੂੰ ਕਹਿ ਰਹੀ ਪਹਿਲਾਂ ਈ ਨੇ ਮਤਲਬ ਮੈਨੂੰ ਨਾ ਆਵਾਜ਼ਾਂ ਲਗਾਈਾਂ ਕਿੱਥ ਉਹ ਕਿੱਥੇ ਮਲ ਆਪਣੀ ਪਹਿਲੇ ਤਿਆਰੀ ਕਰਕੇ ਰੱਖੋ ਤੁਸੀਂ ਸਾਰੇਆਂ
ਹਾਂਜੀ।
ਹਾਂਜੀ, ਨਈ ਤਾਂ ਫੇਰ ਕੋਈ ਕਦੀ ਕੋਈ ਰੁੱਸ ਜਾਂਦਾ ਕਦੀ ਕੋਈ ਰੁੱਸ ਜਾਂਦਾ
ਹਾਂਜੀ, ਹਾਂਜੀ।
ਹਾਂਜੀ, ਮੇਰੀ ਆ ਚੀਜ਼ ਕਿੱਥੇ ਤੇ ਮੇਰੀ ਓ ਚੀਜ਼ ਕਿੱਥੇ ਲੱਬਦੇ, ਲੱਭਦੇ ਇੰਨਾ ਟਾਈਮ ਨੀ ਹੁੰਦਾ ਹੈਗਾ ਫੇਰ ਹਾਂਜੀ, ਹੂੰ।
ਹੋਰ ਸਮਾਨ-ਸੂਮੂਨ ਕੀ ਪਰਚੇਜ਼ ਕਰ ਲੇਆ?
ਹਾਂਜੀ, ਬਸ ਹਾਲੇ ਤੇ ਕੱਪੜੇ-ਕੁਪੜੇ ਆਂਦੀ ਮਤਲਬ ਸ਼ੋਪਿੰਗ ਕਰਨੀ ਐ, ਤੇ ਓ ਕੈਂਦੀ ਮੇਰੀ ਫ੍ਰੈਂਡਸ ਆਊਗੀਆਂ ਮੈਂ ਓਦੇ ਨਾਲ ਲੈ ਕੇ ਆਵਾਂਗੀ ਬਾਕੀ ਮਤਲਬ ਭਾਂਡੇ ਵਗੈਰਾ ਬਾਕੀ ਤੇ ਚਲੋ ਥੋੜਾ, ਥੋੜਾ ਮਤਲਬ ਜਿੱਦਾਂ ਬਣਾਈ, ਬਣਾਏਆ ਹੋਏਆ ਵਾ। ਹਾਂਜੀ। ਕਾਫੀ ਚ ਹੁਨ ਕਾਫੀ ਕੁਛ ਬਨਾਏਆ ਜੇੜਾ ਮਿਲਨੀਆਂ ਦਾ ਸਮਾਨ ਦੇਣਾ ਐ। ਜਾਂ ਜੇੜੀਆਂ ਮਨੂਤੀਆਂ ਵਗੈਰਾ ਦੇਨੀਆਂ ਐ ਹਾਂਜੀ, ਓਦੀ ਸਾਰੀ ਤਿਆਰੀ ਐ। ਹਾਂਜੀ, ਓਦੀ ਸਾਰੀ ਤਿਆਰੀ ਐ।
ਰਿਸ਼ਤੇਦਾਰਾਂ ਦੇ ਕੱਪੜੇ ਲੈਣੇ-ਦੇਣੇ
ਹਾਂਜੀ, ਹਾਂਜੀ ਓ ਤਾਂ ਬੱਸ ਜਿਦਾਂ, ਜਿਦਾ ਆਈ ਜਾਨ ਗੇ ਅਜ-ਕੱਲ ਤੁਆਨੂੰ ਪਤਾ ਕੈਸ਼ ਈ ਚੱਲਦਾ ਜਾਂਦਾ ਕੀਸੇ ਕੱਪੜੇ ਵੀ ਘੱਟ ਈ ਪਸੰਦ ਆਂਦੇ ਆ, ਹਾਂਜੀ। ਜਿਹੜਾ ਕੋਈ ਦੇਵੇਗਾ ਤੇ ਉਹ ਚਲੋ ਅਦਲ ਬਦਲ ਕਰਕੇ ਚੇਂਜ ਕਰਕੇ ਇੱਕ ਦੂਸਰੇ ਨੂੰ ਬਾਕੀ ਤੇ ਚਲੋ ਅਸੀਂ ਆਪਣੇ ਕੋਲ ਵੀ ਬਣਵਾ ਕੇ ਰੱਖੇ ਹੋਏ ਨੇ
ਹੂੰ
ਹੂੰ
ਫਿਰ ਆਪਣੇ ਹੀ ਹੁੰਦਾ ਨਾ ਜੀ ਗੈਸ ਤੇ ਉਹਨਾਂ ਨੂੰ ਹੀ ਫੜਾਈਦਾ ਬਾਕੀ ਜਿਹੜੀ ਭੂਆ ਮਾਸੀ ਫੂਫੜ ਉਹਨਾਂ ਨੂੰ ਤਾਂ ਕੱਪੜੇ ਹੀ ਟਕਰਾ ਦੇ ਦੇ ਬਾਕੀ ਜਿਹੜੇ ਜਵਾਈ ਭਾਈ ਨੇ ਕੈਸ਼ ਉਹ ਉਹਨਾਂ ਨੂੰ ਹੀ ਦੇ ਦਾ ਜਵਾਈ ਭਾਈ ਤੇ ਪਸੰਦ ਦੇ ਈ ਲੈਂਦਾ ਹੈਾ ਜੀ
ਹਾਂਜੀ, ਓ ਤਾਂ ਅਪਨੀ ਪਸੰਦ ਦੇ, ਹਾਂਜੀ ਬੇਟੀਆਂ ਵੀ ਆਪਨੀ ਪਸੰਦ ਦੀਆਂ ਤੇ ਜਵਾਈਂ ਭਾਈ ਵੀ ਆਪਨੀ ਪਸੰਦ ਦੇ।
ਹੂੰ, ਚਲੋ ਠੀਕ ਏ ਜੀ ਸ ਸ੍ਰੀ ਕਾਲ। ਦਸ